ਹੈਲੋ, ਹਾਂਜੀ ਸਸ੍ਰੀਕਾਲ ਜੀ।
ਹਾਂਜੀ, ਸਾਸਰੀਕਾਲ ਮੈਮ।
ਹੋਰ ਕੀ ਹਾਲ ਐ ਠੀਕ ਓਂ?
ਬਸ ਵਧੀਆ, ਵਧੀਆ ਤੁਸੀ ਸੁਣਾਓ?
ਬਸ ਜੀ ਵਧੀਆ, ਤੁਸੀ ਦੱਸੋ? ਕੁਛ ਨੀ ਬਸ ਵੇਲੇ ਬੈਠੇ ਹੋਏ ਸੀ ਹੁਣ ਰਾਤ ਦੀ ਤਿਆਰੀ ਕਰਨੀ।
ਅੱਛ, ਅੱਛਾ ਠੀਕ ਐ ਫੇਰ। ਹੋਰ ਸੁਣਾਓ? ਕੀ ਬਨਾ ਰਏ ਫਿਰ ਅੱਜ।
ਬਅ ਰਾਜਮਾਂ, ਚੌਲ ਬਨਾਏ ਸੀ ਦੁਪੈਰੇ।
ਅੱਛ- ਅੱਸ਼ਾਂ।
ਉਈ ਹੁਨ ਵੇਖ ਲਾਂਗੇ। ਗਰਮੀ ਤੇ ਦੋ, ਦੋ ਵਾਰੀ ਖਲੋਤਾ ਨੀ ਜਾਂਦਾ ਅ ਚੁੱਲੇ ਅੱਗੇ। ਬੌਤ ਜਿਆਦਾ ਗਰਮੀ ਐ ਹੋਰ ਕੀ।
ਹਾਂਜੀ। ਹੋਰ ਸੁਣਾਓ, ਹੋਰ ਭਾਜੀ ਆ ਗੇ ਨੇ ਕੰਮ ਤੋਂ?
ਬਸ ਆਣ ਵਾਲੇ ਈ ਨੇ ਆਪਣੀ ਸ਼ੋਪ ਏ ਨਾ ਥੋੜਾ ਲੇਟ ਈ ਆਂਦੇ ਨੇ।
ਅੱਛ -ਅੱਛਾ ਘੂਗੀ।
ਹਾਂ।
ਆਪਨੀ ਦੁਕਾਨਾਂ ਵਾਲੇ ਲੇਟ ਈ ਆਂਦੇ ਨੇ ਜੋਬ ਵਾਲੇ ਜਲਦੀ ਆ ਜਾਂਦੇ ਨੇ।
ਹਾਂਜੀ -ਹਾਂਜੀ।
ਹੋਰ?
ਹੁੰ ਨਈ ਕੀ ਕੰਮ ਕਰਦੇ ਭਾਜੀ?
ਬ ਦੁਕਾਨ ਪਾਈ ਦੀ ਆਪਨੀ ਏ ਮਨਿਆਰੀ ਦੀ ਛੋਟੀ ਮੋ ਟੀ ਦੁਕਾਨ ਛੋਟੀ ਜੀ।
ਠੀਕ ਐ ਠੀਕ ਐ।
ਔਰ ਕੀ। ਕੰਮ ਈ ਕਰਨਾ ਜੇੜਾ ਮਰਜ਼ੀ ਕਰ ਲੇ ਬੰਦਾ ਆ। ਅੱਜ ਕੱਲ ਤੇ ਕੰਮ ਵੀ ਨੀ ਕੋਈ ਸੈੱਟ ਹੁੰਦਾ ਸ ਜਲਦੀ ਨਾਲ।
ਹਾਂਜੀ -ਹਾਂ।
ਨਾ।
ਹੋਰ ਕੀ ਕਰੀ ਜਾਂਦੇ ਓ
ਬਸ ਵੇਲੇ ਬੈਠੇ ਸੀ ਮੈ ਚਲੋ।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
ਵੇਖਨੇ ਆ ਓ ਲੀ ਕਰੀਏ। ਹੋਰ ਤੁਹੀ ਦੱਸੋ ਹੋਰ ਬੱਚੇ -ਬੁੱਚੇ ਕੀ ਕਰ ਰੇ ਨੇ? ਹੈਲੋ? ਹੈਲੋ, ਹੈਲੋ? ਹੈਲੋ।